ਹਾਂਜੀ, ਹੈਲੋ! ਅੰਕਿਤਾ ਗੱਲ ਕਰ ਰਹੇ ਹੈ, ਸਤਿ ਸ਼੍ਰੀ ਅਕਾਲ। ਕਲ ਹਾਂਜੀ, ਵਦੀਆ-ਵਦੀਆ ਤੁਸੀਂ ਸੁਨਾਓ, ਵਦੀਆ-ਵਦੀਆ, ਤੁਸੀਂ ਠੀਕ ਓਂ।
ਹਾਂਜੀ ਵਦੀਆ ਵਾ
ਹੂੰ ਹੋਰ ਕੰਮ ਹੋ ਗਿਆ ਸਾਰਾ।
ਹਜੇ
ਬਸ ਮੈਂ ਟਿਊਸ਼ਨ ਪੜਾ ਕੇ ਹਟੀ ਸੀ।
ਹਾਂਜੀ ਬਸ
ਅੱਛਾ, ਹਾਂਜੀ ਤਾਂ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਤਾਡੇ ਤੇ ਹੁਨ ਚੱਲਦੀਆਂ ਹੋਣੀਆਂ। ਮੈਂ ਪੜਾਨੀ ਆਂ ਪੈਲੀ ਤੋਂ ਦਸਵੀਂ ਤੱਕ। ਤੇ ਓ ਸਬਜੈਕਟ ਪੜਾਨੀ ਆਂ, ਤੇ ਵੱਡੀ ਕਲਾਸਾਂ ਨੂੰ ਵੱਡੀ ਕਲਾਸਾਂ ਨੂੰ ਪੜਾਨੀ ਆਂ ਜਿੱਦਾਂ ਸੈਂਸ ਸਾਇੰਸ, ਮੈਥ ਓਨਾਂ ਦਾ ਅਲੱਗ
ਅੱਛਾ-ਅੱਛਾ, ਓਕੇ-ਓਕੇ ਫੇਰ ਤਾਂ ਕਾਫੀ ਬੱਚੇ ਆਂਦੇ ਹੋਨੇ ਤੁਆਡੇ ਕੋਲ।
ਹਾਂਜੀ ਆਂਦੇ ਐ, ਪਰ ਮੈਂ ਥੋੜ੍ਹੇ ਲਿਮਿਟ ਚ ਰੱਖੇ ਹੋਏ ਐ।
ਤੇ ਓਕੇ।
ਕਿਓਂਕਿ ਸਾਡਾ ਫਲੈਟ ਐ ਨਾ ਜਿੱਦਾਂ ਤੇ ਫਲੈਟ ਚ ਤਾਨੂੰ ਪਤਾ ਥੋੜੀ ਜਗ੍ਹਾ ਏਦਾਂ ਈ ਹੁੰਦੀ ਐ।
ਹਾਂਜੀ-ਹਾਂਜੀ।
ਹੂੰ, ਤੇ ਬਸ ਮੈਂ ਟਾਈਮ ਦੇ ਹਿਸਾਬ ਨਾਲ ਕਰ ਲੈਂਨੀ ਆਂ ਚਾਰ ਤੋਂ ਸੱਤ ਜਿੰਨੇ ਬੱਚੇ ਪੜਾ ਸਕਦੀ ਆ ਓਨੇ ਪੜਾ ਲੈਂਨੀ ਆਂ।
ਅੱਛਾ-ਅੱਛਾ ਫੇਰ ਤੁਸੀਂ ਕਿੰਨੀ ਫੀਸ ਲਿੰਦੇ ਓਂ।
ਮੈਂ ਇੱਕ ਸਬਜੈਕਟ ਦਾ ਹਜ਼ਾਰ ਲੈ ਲੈਂਨੀ ਆਂ, ਮਤਲਬ ਕਿ ਇੱਕ ਕਲਾਸ ਦਾ ਹਜ਼ਾਰ ਲੈ ਲੈਂਨੀ ਆਂ। ਓ ਸਭ
ਠੀਕ ਐ, ਓ ਬੜਾ ਤੰਗ ਕਰਦੇ ਐ, ਅੱਛਾ-ਅੱਛਾ।
ਹਾਂਜੀ, ਹੂੰ ਹੋਰ ਤੁਸੀਂ ਕੇੜੀ ਸਾਈਡ ਰੈਂਦੇ ਓ।
ਵੈਸੇ ਆਪਾਂ-ਆਪਾਂ ਮੇਨ ਨੇਮ ਨੀ ਨਾ ਬੋਲ ਸਕਦੇ ਹੈਗੇ ਇਸ ਕਰਕੇ।
ਅੱਛਾ-ਅੱਛਾ, ਹੂੰ
ਹੋਰ ਸਨਾਓ
ਬਸ ਵਦੀਆ ਓਈ ਬੱਚਿਆਂ ਦਾ ਕੰਮ ਇੰਨਾ ਜ਼ਾਦ ਇੰਨਾ ਮਿਲਦਾ ਐ ਨਾ ਬੱਚੇ ਕਰਦੇ ਈ ਨੀ ਬਿਲਕੁਲ ਵੀ।
ਹਾਂਜੀ-ਹਾਂਜੀ, ਅੱਜ-ਕੱਲ ਦੇਖੋ ਕਰਦੇ ਨੀ ਹੈਗੇ। ਤਾਨੂੰ ਪਤਾ ਈ ਨੀ ਛੁਟੀਆਂ ਕਰਕੇ ਹੋ ਗਿਆ ਇਸ ਕਰਕੇ।
ਹੂੰ
ਹਾਂਜੀ ਹੁੰਦੀ
ਜਾਂ ਤੇ ਬੱਚਿਆਂ ਦਾ ਕੰਮ ਪੇਰੈਂਟਸ ਕਰਦੇ ਆ ਜਾਂ ਟਿਊਸ਼ਨ ਟੀਚਰ ਕਰਦੇ ਆ।
ਹਾਂਜੀ-ਹਾਂਜੀ ਹੁਨ ਤਾਂ ਏਹੀ ਸੀਗਾ।
ਹੂੰ ਔਰ ਜਿੰਨਾ ਵਸਤੇ
ਨੀ ਨਾ
ਬਹੁਤ ਜ਼ਾਦਾ ਔਰ ਦੇਖੋ ਜਿਸ ਵਾਸਤੇ ਦਿੰਦੇ ਐ ਕਿ ਨੌਲੇਜ ਵਧੇ ਕੁਛ ਕਰੇ ਬੱਚੇ ਕੁਛ ਨੀ ਕਰਦੇ। ਪੇਰੈਂਟਸ ਨੂੰ ਈ ਸਿਰ ਖਪਾਈ ਕਰਨੀ ਪੈਂਦੀ ਐ ਨੈੱਟ ਤੋਂ ਡਾਊਨਲੋਡ ਕਰ-ਕਰ ਕੇ।
ਪ੍ਰੋਜੈਕਟ ਹੋ ਗਏ ਚਾਟ ਵਗੈਰਾ ਹੋ ਗਏ ਦੇਖੋ ਬੱਚਿਆਂ ਤੋਂ ਤਾਂ ਬਨਦਾ ਈ ਨੀ ਖੁਦ ਤੋਂ।
ਹਾਂਜੀ।
ਓਈ ਚੀਜ਼ ਗ਼ਲਤ ਵੀ ਆ ਛੋਟੇ ਬੱਚਿਆਂ ਨੂੰ ਚਾਰਟ ਦੇ ਦਿੰਦੇ ਨੇ ਓ ਕੇੜਾ ਬਨਦੇ ਨੇ।
ਹੂੰ।
ਇਸ ਕਰਕੇ, ਤਾਂ ਵੀ ਹੋ ਜਾਂ
ਬਿਲਕੁਲ-ਬਿਲਕੁਲ। ਮੈਂ ਤੇ, ਹੁੰ ਮੈਂ ਤੇ। ਮੋਡਲ ਵਾਸਤੇ ਮਨਾ ਕਰ ਦਿੱਤਾ, ਮੈਂ ਕਿਹਾ ਫਾਈਲਾਂ ਬਣਾ ਦਾਂਗੀ ਮੋਡਲਸ ਨੀ ਬਣਾਵਗੀ ਬਹੁਤ। ਟਾਈਮ ਲੱਗ ਜਾਂਦਾ ਬਣਾਉਣ ਚ।
ਫੇਰ ਤੁਸੀਂ ਉਹਦਾ ਅਲੱਗ ਚਾਰਜ ਲੈਂਦੇ ਹੋਗੇ
ਨਈ ਨੀ ਅਲੱਗ ਨੀ ਲੈਂਦੀ ਮੈਂ, ਉਹਦੇ ਵਿੱਚ ਹੀ ਕਰ ਦੇਨੀ ਆ।
ਅੱਛਾ-ਅੱਛਾ ਉਦੋਂਸੀ ਕਰ ਦਿੰਦੇ ਹੋ
ਹਾਂਜੀ, ਤੇ ਹੁਣ ਮੈਂ ਫੇਰ ਪੜ੍ਹਾ ਨੀ ਨਾ ਰਈ। ਖਾਲੀ ਅੋਈ ਕਰਦੀ ਪਈ ਆ ਕੰਮ ਹੀ ਕਰਵਾ ਰਹੀ ਹਾਂ, ਮੈਂ ਪੇਰੈਂਟਸ ਨਾਲ ਗੱਲ ਕਰ ਲਈ ਸੀ।
ਅੱਛਾ, ਅੱਛਾ
ਤੇ ਮੈਂ ਕਿਹਾ ਜਾਂ ਤਾਂ ਪੜ੍ਹਾ ਲੋ ਜਾਂ ਕੰਮ ਕਰਾ ਲੋ ਤਾਂ ਉਹ ਕਹਿ ਰਹੇ ਸਾਡੇ ਵਾਸਤੇ ਵੀ ਮੁਸ਼ਕਿਲ ਹੈ। ਤੇ ਤੁਸੀਂ ਸਾਡੇ ਬੱਚਿਆਂ ਦਾ ਕੰਮ ਖ਼ਤਮ ਕਰਾਲੋ।
ਠੀਕ ਆ ਫਿਰ, ਚ ਚਲੋ ਵਧੀਆ ਫੇਰ ਤਾਂ ਇਹ ਵੀ ਠੀਕ ਆ ਕਿਉ ਇੱਕੋ ਚੀਜ਼ ਹੋ ਗਈ ਨਾ ਫੇਰ
ਹੋਰ ਕੀ ਤੇ ਫੇਰ ਮੈਂ ਇਹ ਹੈ ਮੈਂ ਏਦਾਂ ਬੋਲ ਦੇੰਣੀ ਆ। ਕਿ ਆਪਣਾ ਟਾਈਮ ਤੇ ਕੰਮ ਖ਼ਤਮ ਕਰ ਲੈਂਦੇ ਹਾਂ ਅਗਰ ਟਾਈਮ ਜਿਆਦਾ ਹੋ ਗਿਆ ਫੇਰ ਅਸੀਂ ਉੱਥੇ ਬੰਦ ਕਰ ਲੈਣੇ ਬਾਕੀ ਆਪ ਹੀ ਘਰ ਕਰਦੇ ਨੇ
ਹਾਂਜੀ, ਹਾਂਜੀ ਇਹ ਤਾਂ ਦੇਖੋ ਹੈਗੀ ਆ ਫੇਰ ਉਹ ਤਾਂ ਟਾਈਮ ਹੀ ਹੁੰਦਾ ਨਾ। ਵੀ ਇੰਨੇ ਕ ਟਾਈਮ ਨੂੰ ਦੋ ਘੰਟੇ ਤਿੰਨ ਘੰਟੇ ਜਿੰਨੇ ਵੀ ਹੁੰਦੇ ਨੇ
ਹਮ
ਉਹੀ ਹੁੰਦਾ ਬਸ ਫੇਰ ਹਾਂਜੀ, ਹਾਂਜੀ ਕਿਉਂਕਿ ਤਿਆਰੀ ਤਾਂ ਉਹਨਾਂ ਨੂੰ ਕੱਰੇ ਹੀ ਕਰਨੀ ਪਊਗੀ ਕਿਉਂਕਿ ਦੋ ਘੰਟਿਆਂ ਨਾਲ ਵੀ ਨੀ ਸਾਰਾ ਕੰਮ ਕੰਪਲੀਟ ਹੁੰਦਾ।
ਹਾਂਜੀ
ਕੁਛ ਸਬਜੈਕਟ ਦੇਖੋ ਉਹਨਾਂ ਨੂੰ ਘਰ ਕਰਦੇ ਹੋਣਗੇ ਤਾਂ ਹੀ ਜਾ ਕੇ ਕੰਪਲੀਟ ਹ ਤੇ ਹੋਣਾ ਕੰਮ
ਬਿਲਕੁਲ
ਉਸਦੇ ਕੋ ਛੁੱਟੀਆਂ ਦਾ ਦਿਨਤਾ ਵੀ ਜ਼ਾਦਾ ਹੁੰਦਾ ਕੰਮ, ਪਰ ਦੇਖੋ ਇੰਨਾ ਦੇਣਾ ਨੀ ਚਾਹੀਦਾ ਕਿਉਂਕਿ ਦੇਖੋ ਛੁੱਟੀਆਂ ਵੀ ਚਲੋ ਚਲੋ ਯਾਦ ਕਰਨ ਵਾਲਾ ਦੇਦੇ ਹਨਾ ਪਰ ਲਿਖਣ ਵਾਲਾ ਤੇ ਉਹ ਬਹੁਤ ਕੱਟ ਦੇਣਾ ਚਾਹੀਦਾ ਕਿਉਂਕਿ ਦੇਖੋ ਬੱਚੇ ਖੁਦੋਂ ਤਾਂ ਕਰਦੇ ਨੀ ਹੈਗੇ ਛੁੱਟੀਆਂ ਚ
ਹਾਂਜੀ
ਦੇਖੋ ਛੁੱਟੀਆਂ ਤੋਂ ਬਾਅਦ ਜਦੋਂ ਕਾਪੀਆਂ ਇੰਨੀਆਂ ਇਕੱਠੀਆਂ ਹੁੰਦੀਆਂ ਫੇਰ ਤਾਂ ਮੈਡਮਾਂ ਨੇ ਦੇਖੋ ਐਵੇਂ ਹੀ ਟਿੱਕ ਮਾਰਨੀ ਹੁੰਦੀ ਆ।
ਉਹ ਤਿਆਨ ਨਾਲ ਦੇਖਦੇ ਵੀ ਨਈ ਏ ਤੇ ਉਸ ਤੋਂ ਬਾਅਦ ਹੀ ਨਾਲ ਹੀ ਪੇਪਰ ਪਰ ਟੈਸਟ ਰੱਖ ਦਿੰਦੇ ਯੂਟੀ
ਹਾਂਜੀ- ਹਾਂਜੀ
ਬੱਚਿਆਂ ਨੇ ਕੀ ਪੜ੍ਹਿਆ ਦੇਖਿਆ ਜਾਵੇ ਉਹ ਕੰਮ ਹੀ ਨਈ ਖਤਮ ਹੁੰਦਾ ਪੜ੍ਹਨ ਪੜ੍ਹਨ ਵਾਸਤੇ ਟਾਈਮ ਹੀ ਨਹੀਂ ਮਿਲਦਾ ਬਿਲਕੁਲ ਹੀ।
ਹਾਂਜੀ-ਹਾਂਜੀ ਉਹੀ ਤਾਂ ਗੱਲ ਆ ਵੀ ਦੇਖੋ ਫਿਰ ਦੇਖੋ ਪਤਾ ਈ ਨੀਂ ਲੱਗਦਾ ਹੈਗਾ ਉਹਨਾਂ ਨੂੰ।
ਬਿਲਕੁਲ, ਬਿਲਕੁਲ ਤੇ ਤੁਸੀਂ ਕਿੱਦਾਂ ਕਰਵਾ਼ਦੇ ਓ? ਮਤਲਬ ਆਪਣੇ ਕੱਰ ਬੱਚਿਆਂ ਦਾ
ਨਹੀਂ ਮੈਂ ਤਾਂ ਦੇਖੋ ਵੀ ਮੇਤਲ ਮੈਂ ਤਾਂ ਦੇਖੋ ਅਨਮੈਰਿਡ ਆ।
ਅੱਛਾ- ਅੱਛਾ
ਹਾਂਜੀ, ਹਾਂਜੀ ਮੈਂ ਤਾਂ ਦੇਖੋ ਆਪਣੀ ਸਟੱਡੀ ਵਗੈਰਾ ਕੰਪਲੀਟ ਆ, ਕਿ ਮੇਰੇ ਤਾਂ ਚਲੋ ਫੂਬ ਦੇ ਕੰਮ ਹੁੰਦੇ ਨੇ। ਜਿਵੇਂ ਮੈਂ ਵੀ, ਕੰਪੀਟੀਸ਼ਨ ਦੀ ਤਿਆਰੀ ਕਰ ਰਹੀ ਸੀ ਆਪਣਾ।
ਅੱਛਾ, ਅੱਛਾ
ਇਸ ਕਰਕੇ ਬਸ ਆਪਣਾ ਪੇਪਰ ਵਗੈਰਾ ਦਿੱਤੇ ਹੋਏ ਨੇ।
ਹਮ, ਤੇ ਤੁਸੀਂ, ਠੀਕ ਤੇ ਹੁਣ ਵਿਆਹ ਕਦੋਂ ਕਰਵਾਉਣਾ ਤੁਸੀਂ ਫਿਰ
ਬਸ ਦੇਖੋ ਹੁਣ ਬ੍ਰਦਰ ਲਈ ਦੇਖ ਰਹੇ ਹ ਪਹਿਲਾਂ ਕੋਈ ਕੁੜੀ।
ਅੱਛਾ।
ਹਾਂਜੀ- ਹਾਂਜੀ, ਤੁਹਾਨੂੰ ਪਤਾ ਅੱਜ-ਕੱਲ੍ਹ ਕੁੜੀਆਂ ਮਿਲਦੀਆਂ ਨੀ।
ਕੁੜੀਆਂ ਨੀ ਮਿਲਦੀਆਂ, ਮੁੰਡੇ ਮਿਲ ਜਾਂਦੇ ਐ। ਹਾਂ, ਏਹੀ ਹੋਰੈ, ਬਿਲ
ਤੇ ਅੱਜ-ਕੱਲ ਦੇਖੋ ਸਾਰਾ ਕੁਛ ਦੇਖਣਾ ਪੈਂਦਾ, ਕੁਛ ਸਹੀ ਨੀ ਮਿਲਦੇ ਅਪਾਂ ਨੂੰ, ਹਨਾ।
ਹਾਂਜੀ।
ਕਿਉਂਕਿ ਸਾਰੀ ਚੀਜ਼ ਅੱਜ-ਕੱਲ ਦੇਖ੍ਣੀ ਹੀ ਪੈਂਦੀ ਹੈ, ਫੇਰ ਹੀ ਕਿਤੇ ਜਾ ਕੇ ਆਪਾਂ ਕਰਦੇ ਆਂ।
ਹੂੰ।
ਅਪਾਂ ਕਿਸੇ ਦੇ ਇੱਕ ਵਾਰ ਕੈਣ ਤੇ ਈ ਕਰ ਸਕਦੇ।
ਨਾ -ਨਾ, ਪੈਲਾਂ ਦੇਖੋ ਇਨਕੁਐਇਰੀ ਕਰਾਣੀ ਪੈਂਦੀ ਏ ਸਾਰੀ। ਕੇ
ਪਤਾ ਈ ਆ ਦੇਖੋ, ਅਗਲਾ ਕੈੰਦਾ ਕੁਛ ਆ ਨਿਕਲਦੇ ਬਾਦ 'ਚੋਂ ਕੁੱਛ ਨੇ। ਬਾਕੀ ਅਪਣੇ ਦੇਖੋ ਕਿਸਮਤ ਹੁੰਦੀ ਆ।
ਹਾਂ, ਓਹ ਤਾ ਹੈ ਈ ਐ। ਨਾਲ ਵਿਆਹ ਤੇ ਸਾਰੀ ਲਾਈਫ ਡਿਪੈਂਡ ਕਰਦੀ ਐ, ਕੇ ਵਧੀਆ ਪਾਰਟਨਰ ਮਿਲ ਜੇ ਤੇ ਸੁਧਰਜੇ ਲਣ ਸੁਧਰ ਜਾਂਦੀ ਲਾਈਫ। ਅਗਰ ਨਹੀਂ, ਤੇ ਫੇਰ ਏਦਾਂ ਹੀ ਰੈ ਜਾਂਦੀ, ਹੂੰ।
ਹਾਂਜੀ। ਹਾਂਜੀ- ਹਾਂਜੀ, ਏਹੀ ਚੀਜ਼ ਆ ਵੀ ਦੇਖੋ। ਅਗਰ ਵਧੀਆ ਪਾਰਟਨਰ ਮਿਲ ਜੇ, ਫਿਰ ਤਾਂ ਦੇਖੋ ਜ਼ਿੰਦਗੀ ਵਧੀਆ, ਨਹੀਂ ਨੀ। ਹੁੰਦੇ, ਦੇਖੋ ਅੱਜ-ਕੱਲ ਅਪਾਂ ਕਿੰਨੇ ਦੇਖਦੇ ਹਾਂ, ਲੋਕ ਦੇਖੋ ਕਿੰਨੇ ਓਹ ਹੋ ਜੇ ਹੁਨਾ, ਹੁਣ ਪੜ੍ਹੀਆਂ-ਲਿਖੀਆਂ ਕੁੜੀਆਂ ਵੀ ਦੇਖੋ ਜਾਗ ਨੇ, ਪਰ ਫੇਰ ਬੀ ਫੋਨਾਂ ਨਾਲ ਕਿੰਨਾ ਕੁਛ ਹੋ ਜਾਂਦਾ। ਇਸ ਕਰਕੇ ਹਾਂਜੀ, ਹਾਂਜੀ।
ਹੂੰ, ਬਾਕੀ ਤੁਸੀਂ ਬ੍ਰਦਰ ਨੂੰ ਬੋਲਦੋ ਕਿ ਖੁੱਦ ਲੱਭ ਲੈਣ, ਕਿਉਂਕਿ ਨਹੀਂ ਮਿਲਦੀਆਂ।
ਓਹਨਾਂ ਨੂੰ ਅਗਰ ਅਸੀਂ ਬੋਲਦੇ ਆਂ ਤਾਂ ਉਹ ਏਹ ਬੋਲਦੇ ਨੇ, ਨਹੀਂ- ਨਹੀਂ ਵੀ, ਸਾਡੇ ਕੋਲ ਕਿੱਥੇ ਐਵੇਂ, ਤੁਸੀਂ ਖੁੱਦ ਦੇਖੋ।
ਅੱਛਾ, ਪਤਾ ਕੀ ਅੱਜ-ਕੱਲ ਕੀ ਹੁੰਦਾ ਪੈਲਾਂ ਤਾਂ ਬੱਚਿਆਂ ਨੂੰ ਪੁੱਛੋ, ਅਗਰ ਓਨਾਂ ਦੀ ਮਰਜ਼ੀ ਹੈਗੀ, ਐਵੀ ਗੱਲ ਹੁੰਦੀ ਐ। ਕਿਉਂਕਿ ਅਗਰ ਨਾ ਉਹਨਾਂ ਦੀ ਮਰਜ਼ੀ ਨਾ ਕਰੋ ਓਹ ਵੀ ਬੜਾ ਫੇਰ ਨਰਾਜ਼ ਹੋ ਜਾਂਦੇ ਐ, ਸਾਰੀ ਜ਼ਿੰਦਗੀ ਦੀ ਗੱਲ ਐ।
ਅਸੀਂ ਤਾਂ ਦੇਖੋ ਕਿਹਾ ਹੋਇਆ ਹੀ ਜੀ, ਗੱਲ ਨੀ ਹੈਗੀ ਪਰ
ਹੂੰ, ਹਾਂ।
ਅਸ ਤਾ ਦੇਖੋ ਕਿਹਾ ਹੋਇਆ ਡੈਡੀ ਹੋਨਾਂ ਨੂ, ਉਹਨਾਂ ਨੂੰ।
ਹਮ
ਬਾਕਿ ਔ ਮਣੀਓ ਹੋਆ ਵੀ ਹੁਣ ਹਨਾ ਅਪਾਂ ਤਾਂ ਦੇਖੋ ਇੱਕ ਵਾਰੀ ਕੈ ਸ ਪੁਛਦੇ ਹੁਣੀ ਆ, ਪਰ ਓਹ ਜਵਾਬ ਦੇ ਦਿੰਦਾ ਵੀ ਨਹੀਂ ਤੁਸੀਂ ਲੱਭ ਲੋ। ਠੀਕ ਆ ਵੀ ਮੈਨੂੰ ਕੋਈ ਚੱਕਰ ਨੀ ਬਸ, ਇੱਕ ਚੀਜ਼ ਹੋ ਜਾਂਦੀ ਐ। ਬਾਕੀ ਓਹੀ ਆਂ ਵੀ ਅੱਜ-ਕਲ ਦੇਖੋ ਕੁੜੀਆਂ ਜਾਦਾ ਪੜ੍ਹ-ਲਿਖ ਗੀਆਂ ਤਾਂ ਵੀ ਦਿੱਕਤ ਆ ਥੋੜਾ। ਕਿਉਂਕਿ ਦੇ ਉਹ ਪੈਲਾਂ ਮੁੰਡੇ ਨਹੀਂ ਵੀ ਪੜ੍ਹਦੇ ਸੀ ਐਨੇ, ਜਾਂ ਹੁਣ ਵੀ ਲਗਾ ਲੋ ਕਿ ਬੌਤ ਰੇਅਰ ਜਾਂ ਪੜ੍ਹਦਾ ਕੋਈ ਵੀ ਆ ਦੇਖ ਕੁੜੀਆਂ ਦਾ ਏਹ ਐ ਵੀ ਚਲੋ ਹਾਂਜੀ ਹਾਂਜੀ, ਫੇਰ ਓਹ ਏਹੀ ਆ ਵੀ ਜਾਂ ਤਾਂ ਜੋਬ ਸਰਕਾਰੀ ਆਲਾ ਦੇਖਦੀਆਂ ਨੇ ਯਾ ਕੁੱਛ ਵੀ ਲਗਾ ਲੋ, ਇਥੇ ਫੇਰ ਪ੍ਰੋਬਲਮ ਹੋ ਜਾਂਦੀ ਐ ਨਾ। ਹੁਣ ਦੇ ਖੋ ਸਾਰੀ ਦੁਨੀਆਂ ਤਾਂ ਸਰਕਾਰੀ ਵੀ ਨੀ। ਕਿਉਂ ਕੋੰਪੀਟੀਸ਼ਨ ਇੰਨਾ ਵੱਧ ਚੁੱਕਿਆ। ਹਾਂਜੀ ਹਾਂਜੀ, ਫਿਰ ਤੁਸੀਂ ਨੀ ਕਿਸੇ ਟੀਚਰ ਲਾਈਨ ਚ ਗਏ?
ਨਹੀਂ ਮੇਰਾ ਨਾ ਔ ਏਦਾਂ ਹੀ ਘਰ ਦੇ ਕਰਕੇ ਹੋ ਗਿਆ ਜਿੱਦਾਂ ਮੇਰੀ ਮਦਰ ਇਨ ਲੋ ਨਾ ਥੋੜੇ ਬਿਮਾਰ ਰੈਣ ਲੱਗ ਗਏ ਹੀ। ਤੇ ਮੇਰੇ ਫਾਦਰ ਇਨਲੋ ਦੀ ਉਹ ਡੈਥ ਹੋ ਗਈ ਸੀ।
ਓਕੇ ਓਕੇ
ਲਾਈਫ ਪਟਨਰ। ਤੇ ਉਸ ਉਸ ਤੋਂ ਬਾਅਦ ਨਾ ਜਿੱਦਾਂ ਡੈਥ ਹੋਈ ਪਹਿਲਾਂ ਤੇ ਇੱਕ ਸਾਲ ਡੇਢ ਸਾਲ ਮੇਰੇ ਨਾਲ ਰਹੇ ਫਾਦਰ ਇਨ ਲੋ ਅਤੇ ਉਸ ਤੋਂ ਬਾਅਦ ਨਾ ਉਹਨਾਂ ਦੀ ਡੈਥ ਹੋ ਗਈ ਤੇ ਮੇਰੀ ਮਦਰ ਇਨਲੋ, ਡਿਪਰੈਸ਼ਨ ਚ ਚਲੇ ਗਏ ਸੀ ਇਦਾਂ ਥੋੜਾ।
ਠੀਕ ਹੈ, ਠੀਕ ਹੈ
ਤੇ ਫੇਰ ਉਦੋਂ ਹੀ ਮੈਂ ਕਰਨੀ ਸੀ ਜਿੱਦਾਂ ਸਾਲ ਕੁ ਤੇ ਬੰਦਾ ਨਹੀਂ ਕਰਦਾ ਵਿਆਹ ਤੋਂ ਬਾਅਦ। ਉਸ ਤੋਂ ਬਾਅਦ ਮੈਂ ਕਿਹਾ ਚੱਲ ਹੁਣ ਕਰ ਲੈਂਦੀ ਹਾਂ, ਜੋਬ ਟੀਚਰ ਦੀ ਫੇਰ ਫਾਦਰ ਇਨ ਲੋ ਚਲੇ ਗਏ। ਉਸ ਤੋਂ ਬਾਅਦ ਫਿਰ ਇਹਨਾਂ ਪਿੱਛੇ, ਮੈਂ ਕਿਹਾ ਨਹੀਂ ਚਲੋ ਪੜ੍ਹਾਣਾ ਤੇ ਹੈ ਸਕੂਲ ਕੀ ਤੇ ਘਰ ਕੀ।
ਹਾਂਜੀ, ਚਲੋ ਇਹ ਵਧੀਆ ਅਗਰ ਘਰ ਵੀ ਚਲੋ ਬਣੇ ਜਾਣ ਪੈਸੇ ਤਾਂ ਫਿਰ ਵਧੀਆ ਦੇਖੋ ਬਾਹਰ ਨਾਲੋਂ ਤਾਂ।
ਹੂੰ ਤੇ ਬਸ ਮੈਨੂੰ ਉਲਟਾ, ਵਧੀਆ ਲੱਗਾ। ਘਰ ਦਾ ਕਿਉਂ ਘਰ ਚ ਕੀ, ਆਪਾਂ ਆਪਣੇ ਹਿਸਾਬ ਨਾਲ ਟਾਈਮ ਰੱਖ ਸਕਦੇ ਹਾਂ। ਸਕੂਲ ਚ ਨੀ ਨਾ ਆਪਣੇ ਹਿਸਾਬ ਨਾਲ ਚੱਲ ਸਕਦੇ।
ਹਾਂਜੀ, ਹਾਂਜੀ ਘਰੇ ਤਾਂ ਦੇਖੋ ਹੈ ਹੀ ਆ ਵੀ ਆਪਾਂ ਆਪਣੇ ਹਿਸਾਬ ਨਾਲ ਟਾਈਮਿੰਗ ਦੇਣੀ ਹੁੰਦੀ ਆ ਇਹਨਾਂ ਨੂੰ ਹਾਂਜੀ ਹਾਂਜੀ
ਹੂੰ
ਵੈਸੇ ਚਲੋ ਵਧੀਆ, ਵਧੀਆ ਉਹ ਹੋ ਜਾਂਦਾ ਘਰੇ ਵੀ ਅਗਰ ਦਸ ਜਵਾਕ ਵੀ ਲੱਗੇ ਹੋਏ ਨੇ, ਤੁਹਾਡੇ ਕੋਲ ਇੱਕ ਹਜ਼ਾਰ ਰੁਪਇਆ ਵੀ ਇੱਕ ਬੱਚੇ ਦਾ।
ਹਾਂਜੀ ਹਾਂਜੀ
ਤਾਂ ਦੇਖੋ ਦਸ ਹਜ਼ਾਰ ਹੋ ਗਿਆ ਆਰਾਮ ਨਾਲ।
ਹੂੰ, ਪਰ ਇਹ ਹੈ ਨਾ ਕੋਂਪੀਟੀਸ਼ਨ ਇੰਨਾ ਵੱਧ ਗਿਆ, ਤੁਹਾਡੀ ਗੱਲ ਸਹੀ ਹੈ। ਸਾਡੀ ਨਾ ਗਲੀ ਚ ਜੇ ਦਸ ਬਾਰਾਂ। ਘਰ ਹੈ ਨਾ ਤੇ ਸਾਰਿਆਂ ਦੇ, ਦੋ- ਦੋ ਤਿੰਨ- ਤਿੰਨ ਛੱਡ ਕੇ ਘਰ ਚ ਟਿਊਸ਼ਨ ਹੀ ਪੜ੍ਹਾ ਰਹੇ ਹੈ। ਇਹ ਬੜਾ
ਹਾਂਜੀ, ਹਾਂਜੀ, ਹਾਂਜੀ ਇਹ ਵੀ। ਕਿਉਂਕਿ ਅੱਜ ਕੱਲ ਦੇਖੋ ਤੁਹਾਨੂੰ ਪਤਾ ਹੀ ਹੈ, ਵੀ ਜੋਬ ਮਿਲਦੀ ਹੈ ਨੀ, ਸਰਕਾਰੀ ਵੀ ਪ੍ਰਾਈਵੇਟ ਦੀ ਗੱਲ। ਪ੍ਰਾਈਵੇਟ ਚ ਵੀ ਧੱਕੇ ਨੇ, ਸਰਕਾਰੀ ਚ ਇਹ ਹੁੰਦਾ ਵੀ ਚਲੋ ਸੈਲਰੀ ਵਧੀਆ ਹੁੰਦੀ ਆ ਆਪਣੀ। ਇਸ ਚੀਜ਼ ਇਹ ਚੀਜ਼
ਹ ਤੁਸੀਂ ਮੰਨ ਸਕਦੇ ਹੋ ਸਾਡੇ ਘਰ ਦੇ ਨਾਲ ਬਿਲਕੁਲ ਬਰਾਬਰ ਚ ਘਰ ਹੈ। ਕੋਚਿੰਗ ਸੈਂਟਰ ਖੋਲ੍ਹਿਆ ਤੇ ਸਟਾਰਟ ਕਰਨ ਲੱਗੀ ਮੈਨੂੰ ਹੋਇਆ ਮੈਂ ਕਿਹਾ ਮੇਰੇ ਕੋਲ ਕੌਣ ਆਏਗਾ? ਪਰ ਉਹ ਆਪਣੇ ਅੰਦਰ ਸਕਿੱਲ ਪੈਦਾ ਕਰਨੀ ਪੈਂਦੀ। ਬੱਚਿਆਂ ਨੂੰ ਇੰਨਾ ਵਧੀਆ ਪੜ੍ਹਾਓ ਕਿ ਸਾਰੇ ਤੁਹਾਡੇ ਕੋਲ
ਉਹੀ ਆ ਕਿ ਦੇਖੋ, ਹੁਣ ਇੰਸਟੀਚਿਊਟ ਕਿੰਨੇ ਖੁੱਲ੍ਹੇ ਹੁੰਦੇ ਨੇ ਆਪਾਂ ਨੂੰ ਤਿਆਰੀ ਕਰਾਉਣ ਲਈ। ਪਰ ਜਿੱਥੇ ਆਪਾਂ ਨੂੰ ਦੇਖੋ ਕਿਸੇ ਨੂੰ ਵੀ ਸਹੀ ਲੱਗਦਾ ਕਿ ਚਲੋ ਉੱਥੇ ਲੱਗਦਾ ਹੁਣ ਜਿਵੇਂ ਕਈਆਂ ਤੇ ਖਵੇਂ ਫਿਰਨਾ ਹੁੰਦਾ ਉਹ ਦੇਖੋ ਜੇ ਕਿਤੇ ਸਟ੍ਰਿਕਟ ਇੰਸਟੀਟਿਊਟ ਆ ਤਾਂ ਉੱਥੇ ਨੀ ਲੱਗਣਗੇ ਉਹ ਜਿੱਥੇ ਢਿੱਲ ਹੋਗੀ ਥੋੜਾ ਉੱਥੇ ਲੱਗਣਗੇ ਹੁਣੇ ਜਿਵੇ ਜਾਣਗੇ ਵੀ ਨਹੀਂ ਮੈਂ ਪੇਪਰ ਕਰਾਇ ਕਰਨਾ, ਉਹ ਥੋੜਾ ਉੱਥੇ ਲੱਗਗੇਗਾ ਜਿੱਥੇ ਵੀ ਆਮਣੇ ਵਗੈਰਾ ਪੇਪਰ ਵਗੈਰਾ ਹੋਣ ਟੈਸਟ ਵਗੈਰਾ ਉਹ ਅਗਲਾ ਉੱਥੇ ਲੱਗੂਗਾ ਵੋ ਟੈਸਟ ਹੋਣ ਆਪਣੇ ਇਹ ਚੀਜ਼ ਹੋਦੀ ਆ ਹਾਂਜੀ-ਹਾਂਜੀ
ਬਾਕੀ ਕਈ ਵਾਰੀ ਕੀ ਹੁੰਦਾ ਇੰਸਟੀਚਿਊਟ ਚ ਜ਼ਿਆਦਾ ਬੱਚਿਆਂ ਕਰਕੇ ਵੀ ਨਾ ਟੀਚਰ ਧਿਆਨ ਨਹੀਂ ਦੇ ਪਾਉਂਦੇ।
ਹਾਂਜੀ-ਹਾਂਜੀ ਹੁਣ ਦੇਖੋ ਉਹ ਜਿੱਥੇ ਅਸੀਂ ਕੋਂਪੀਟੀਸ਼ਨ ਦੀ ਤਿਆਰੀ ਕੀਤੀ ਇੱਕੀ ਹੀ ਕਲਾਸ ਚ ਤੀਹ-ਤੀਹ, ਚਾਲੀ-ਚਾਲੀ ਹੁੰਦੇ ਸੀਗੇ ਉੱਥੇ ਇਨ ਆ ਕਿ ਬੱਚਾ ਪੁੱਛ ਵੀ ਨੀ ਸਕਦਾ ਦੇਖੋ ਕੋਈ ਕੁਸ਼ਚਨ ਹਨਾ ਮਤਲਬ ਵੈਸੇ ਹੀ ਸੰਗਦਾ
ਹਾਂ ਉਹੀ ਤੇ ਨਾਲ ਟੀਚਰ ਸਾਰਿਆਂ ਨੂੰ ਨਹੀਂ ਸੋਲਵ ਕਰ ਸਕਦੇ ਸਾਰਿਆਂ ਦੇ ਕੁਸ਼ਚਨ ਨਾ ਨਹੀਂ ਦੱਸ ਸਕਦੇ ਇੰਨੇ ਬੱਚਿਆਂ ਨੂੰ ਕਿੱਦਾਂ ਸੈਟਿਸਫਾਈ ਕਰਨਗੇ।
ਚਲੋ ਠੀਕ ਹੈ ਮੈਮ ਧੰਨਵਾਦ।
ਹਾਂਜੀ ਠੀਕ ਹੈ, ਠੀਕ ਹੈ ਓਕੇ, ਓਕੇ